ਹੈਲੋ।
ਹੈਲੋ।
ਹਾਂਜੀ ਸਸ਼੍ਰੀ ਕਾਲ ਜੀ ਹੋਰ ਠੀਕ ਹੋ
ਸਸਰੀ ਕਾਲ ਜੀ
ਹੋਰ ਠੀਕ ਓ ਤੁਸੀਂ, ਬੱਚੇ ਮੰਮਾ, ਜੀ-ਜੀ-ਜੀ ਜੀ- ਜੀ ਮੈਂ ਮੈਂ ਕਿਹਾ ਚੱਲ ਕਾਫ਼ੀ ਟੈਮ ਹੋ ਗਿਆ ਤੁਹਾਡੇ ਨਾਲ਼ ਵੀ ਗੱਲ ਨੀ ਹੋਈ ਮੈਂ ਕਿਹਾ ਚੱਲ ਅੱਜ ਗੱਲਬਾਤ ਕਰ ਲਈ ਟਾਈਮ ਜੀ-ਜੀ ਹੋਰ ਕੀ ਕਰਦੇ ਸੀ ਠੀ
ਬਸ ਬੈਠੇ ਆ ਅੱਜ ਹੁਣ ਥੋੜ੍ਹਾ ਪਾਠ ਸ਼ੁਰੂ ਹੋਇਆਂ ਸੀ ਮੈਂ ਕਿਹਾ ਚੱਲ ਥੋੜ੍ਹੀ ਗੱਲਬਾਤ ਕਰ ਲਾਂ
ਹੋਰ
ਜੀ-ਜੀ ਹੋਰ ਕੀ ਬਣਾ ਲਿਆ ਅੱਜ
ਅੱਜ ਅਸੀਂ ਪਾਓ ਭਾਜੀ ਬਣਾਈ ਸੀ
ਅੱਛਾ ਪਾਓ ਬਾਜੀ ਘਰੇ ਬਣਾ ਲਈ ਤੁਸੀਂ
ਹਾਂਜੀ ਅਸੀਂ ਘਰ ਹੀ ਬਣਾਣੇ ਆ ਬਜ਼ਾਰ ਹੀ ਬੜੀ ਘੱਟ ਖਾਣੇ ਆ ਘਰ ਹੀ ਬਸ ਬਣਾਨੇ ਆ ਬੱਚਿਆਂ ਨੂੰ ਸਵਾਦ ਲੱਗਦੀ ਘਰ ਦੀ
ਅੱਛਾ ਨਹੀਂ ਵਧੀਆਂ ਅਗਰ ਘਰੇ ਬਣਾਣੇ ਹੋ ਬਲਕਿ ਮੈਂ ਤਾਂ ਅਸੀਂ ਤਾਂ ਘਰੇ ਬਣਾਣੇ ਕੋ ਨੀ ਅਸੀਂ ਤਾਂ ਬਜ਼ਾਰ
ਅੱਛਾ ਹੁ ਵੈਸੇ ਅੱਜ ਕੱਲ੍ਹ ਮਸਾਲੇ ਮਿਲ਼ਦੇ ਨਾ ਥੋੜ੍ਹਾ ਮਸਾਲਾ ਪਾ ਲਉ ਟੇਸਟ ਵੀ ਆ ਜਾਂਦਾ ਬਾਜ਼ਾਰ ਵਰਗਾ
ਅੱਛਾ-ਅੱਛਾ ਨਹੀਂ-ਨਹੀਂ ਸਹੀ ਹੈ ਵੀ ਅਗਰ ਤੁਸੀਂ ਘਰੇ ਬਣਾਣੇ ਓ ਨਾਲ਼ ਘਰੇ ਸਾਰਾ ਕੁਛ ਫਰੈਸ਼ ਸਬਜ਼ੀਆਂ ਪੈ ਜਾਂਦੀਆਂ ਨੇ ਫਰੈਸ਼ ਹੁੰਦਾ ਸਭ ਕੁਛ ਆ ਕਿਵੇਂ ਬਣਾਣੇ ਓ ਫ਼ੇਰ ਤੁਸੀਂ ਪਾਓ ਬਾਜੀ
ਬਸ ਅਸੀਂ ਤਾਂ ਮੇਨ -ਮੇਨ ਚੀਜ਼ਾਂ ਈ ਪਾਣੇ ਆ ਮਤਲਬ ਪਾਣ ਵਾਲੇ ਬਹੁਤ ਕੁਛ ਪਾਂਦੇ ਆ ਬਸ ਮੇਨ ਜਿਵੇਂ ਮਤਲਬ ਕਿ ਪੇਠਾ ਹੁੰਦਾ ਜਿਹੜਾ ਹਰੇ ਵਾਲਾ ਹੁੰਦਾ ਨਾ ਚਾਹੇ ਲਾਲ ਵਾਲਾ ਹੋਏ ਉਹ ਪਾ ਲਓ ਥੋੜ੍ਹਾ ਕੱਦੂ ਪਾ ਲਓ ਹੋਰ ਫੁੱਲ ਗੋਭੀ ਪਾ ਲਓ ਤੇ ਮਤਲਬ ਕਿ ਹੋਰ ਜਿਵੇਂ ਜੋ ਤੁਹਾਡਾ ਮਨ ਕਰਦਾ ਸਬਜ਼ੀਆਂ ਹਰੀਆਂ-ਹਰੀਆਂ ਪਾ ਲਓ ਜੇ ਫਲੀਆਂ ਹੋ ਗਈਆਂ ਮਟਰ ਪਾ ਲਓ ਥੋੜ੍ਹੇ ਜੇ ਹੁ ਬਸ ਉਹਨਾਂ ਨੂੰ ਪਹਿਲੇ ਸੀਟ ਮਰਵਾ ਲੈਣੇ ਹ ਮੋਟੇ- ਮੋਟੇ ਚੀਜ਼ਾਂ ਕੱਟ ਕੇ ਜੇ ਮਟਰ ਨਹੀਂ ਪਾਣੇ ਔਰ ਫਲੀਆਂ ਨੀ ਪਾਨੀਆਂ ਉਹਨਾਂ ਨੂੰ ਅਸੀਂ ਪਿਆਜਾਂ ਚ ਭੁੰਨ ਲੈਣੇ ਆ
ਅੱਛਾ।
ਤੇ ਬਸ ਉਸ ਤੋਂ ਬਾਅਦ ਸੀਟੀ ਮਰਵਾ ਕੇ, ਤੇ ਮੈਨੂੰ ਫ਼ੇਰ ਥੋੜ੍ਹਾ ਸਬਜ਼ੀਆਂ ਨੂੰ, ਬਸ ਮਸਾਲਾ ਮੋਸਾਲਾ ਤਿਆਰ ਕਰ ਲਉ। ਬਜ਼ਾਰੀ ਪੋਚ ਵੀ ਮਿਲਦੇ ਆ ਨਾ ਪਾਓ ਭਾਜੀ ਦੇ ਮਸਾਲੇ ਦੇ।
ਹਾਂਜੀ- ਹਾਂਜੀ- ਹਾਂਜੀ
ਹਾਂ ਉਹ ਪਾ ਲਓ ਥੋੜ੍ਹਾ ਜੋ ਹਲਦੀ ਮਿਰਚ ਜੋ ਪੈਂਦਾ ਉਹ ਪਾ ਲਓ। ਬਸ ਉਹਨੂੰ ਉਹਦੇ 'ਚ ਪਾ ਕੇ ਬਸ ਭੁੰਨੀ ਜਾਓ ਬਸ ਪਾਣੀ ਨੀ ਪਾਉਣਾ ਨਾ ਸਬਜ਼ੀਆਂ ਰੱਖਣ ਲੱਗਿਆਂ।
ਕਿਉਂਕਿ ਸਬਜ਼ੀਆਂ ਦਾ ਪਾਣੀ ਆਪਣਾ ਹੀ ਹੋ ਜਾਂਦਾ ਨਾ। ਬਸ ਥੋੜ੍ਹਾ ਜਾ ਪਾਉਂਦੇ ਅੱਧੀ ਕੋਲੀ ਫੇ ਨਾਲ਼ ਨਾ ਲੱਗ ਜਾਏ। ਥੋੜ੍ਹਾ ਜਾ ਪਾਣਾ ਪੈਂਦਾ ਅੱਧੀ ਕ ਕੋਲੀ ਕਿ ਸਬਜ਼ੀ ਕੋਈ ਨਾਲ਼ ਨਾ ਲੱਗ ਜੇ ਸੀਟ ਆਉਂਦਿਆਂ। ਬਸ ਇੱਕ ਸੀਟ ਬਹੁਤ ਹੋ ਜਾਂਦੀ ਆ।
ਬਸ ਇੱਕ ਤਰ੍ਹਾਂ ਦੀ ਗਲਾਂ ਨੀ ਹੁੰਦੀ ਆ ਥੋੜ੍ਹੀ ਸਬ
ਹਾਂ ਬਸ ਬਾਅਦ ਚ ਅਸੀਂ ਭੁੰਨਣੀ ਹੁੰਦੀ ਹੈ। ਤੇ ਪਾਣੀ ਬਿਲਕੁਲ ਨ ਸਬਜ਼ੀ ਚ ਪੈਂਦਾ ਨਾ ਹੀ ਮਸਾਲੇ 'ਚ ਪੈਣਾ।
ਅੱਛਾ-ਅੱਛਾ।
ਬਸ ਇਹਨੂੰ ਫਿਰ ਸ ਮਸਾਲਾ ਤਿਆਰ ਕਰਕੇ ਅਤੇ ਇਹਨੂੰ ਉਹਦੇ ਵਿੱਚ ਭੁੰਨ ਲਉ। ਫਿਰ ਤੁਸੀਂ ਇਹਦੇ 'ਚ ਜੋ ਤੁਸੀਂ ਪਾਣਾ ਨਿਊਟਰੀ ਪਾਲੋ ਚਾਹੇ ਪਨੀਰ ਬਰੀਕ- ਬਰੀਕ ਪਾ ਲੋ। ਤੇ ਬਸ ਪਾਹ ਲਿਆਣੇ ਆ। ਫਿਰ ਉਹਨੂੰ ਗਰਮ ਕਰ ਲੈਂਦੇ ਹਾਂ ਅੱਧੇ-ਅੱਧੇ ਪੀਸ ਕਰਕੇ। ਹਾਂ ਇਹਦੇ ਨਾਲ, ਮਤਲਬ ਕਿ ਜਿਵੇਂ ਲੰਬੇ-ਲੰਬੇ ਪਿਆਜ ਕਰ ਲਓ। ਪਤਲੇ-ਪਤਲੇ ਤੇ ਸੋਸ ਵਾਲੀ ਟਮਾਟਰ ਸੋਸ ਨੀ ਹੁੰਦੀ। ਚਾਹੇ ਇਬਲੀ ਵਾਲੀ ਸੌਸ ਲੈ ਲਓ ਤੁਸੀਂ ਇਹਨੂੰ ਪਿਆਜ਼ਾਂ ਦੇ ਵਿੱਚ ਮਿਕਸ ਕਰਕੇ ਚਟਨੀ ਬਣਾ ਕੇ ਰੱਖ ਲਓ।
ਅੱਛਾ-ਅੱਛਾ।
ਉਹਦੇ ਨਾਲ ਖਾ ਲਉ, ਪਾਓ ਦੇ ਨਾਲ ਸਵਾਦ ਲੱਗਦੀ ਹੈ ਬੜੀ।
ਸਹੀ ਹੈ।
ਹਾਂ ਅਸੀਂ ਇੰਝ ਹੀ ਬਣਾਉਦੇ ਹਾਂ ਘਰ ਸਾਨੂੰ ਤਾਂ ਆਪਣੇ ਘਰ ਦੀ ਸਵਾਦ ਲੱਗਦੀ ਏ।
ਨਹੀਂ ਬਸ ਮੈਂ ਤਾਂ ਓਧਰ ਹੀ ਬਾਜ਼ਾਰ ਵਗੈਰਾ ਹੀ ਖਾਧੀ ਆ ਘਰੇ ਤੱਕ ਨੀ ਖਾਧੀ।
ਹਾਂ ਨਹੀਂ ਤੁਸੀਂ ਘਰ ਵੀ ਟਰਾਈਵ ਕਰਨਾ, ਵਧੀਆ ਬਣੇਗੀ। ਸਵਾਦ ਲੱਗਦੀ ਏ।
ਜੀ- ਜੀ -ਜੀ, ਨਹੀ-ਨਹੀ ਮੈਂ ਘਰੇ ਬਣਾਵਾਂਗੀ। ਅੱਛਾ।
ਨਾਇਟ ਨਾ ਰੱਖਣਾ ਟਾਈਟ ਸਵਾਦ ਨਹੀਂ ਲੱਗਦੀ, ਥੋੜੀ ਢਿੱੱਲੀ-ਢਿੱੱਲੀ ਰੱਖਣਾ।
ਹਾਂਜੀ-ਹਾਂਜੀ।
ਕਿਉਂਕਿ ਇਹਦੇ 'ਚ ਪਾਣੀ ਤਾਂ ਪੈਣਾ ਨੀ ਸਬਜ਼ੀਆਂ ਦਾ ਹੀ ਜਿਹੜਾ ਪਾਣੀ ਹੋਣਾ ਉਹਹੀ ਹੈ ਥੋੜ੍ਹਾ ਜਿਹਾ ਬਸ ਉਹਨੂੰ ਇੱਕ ਦੋ ਕੜਛੇ ਮਾਰ ਕੇ ਇਹਨੂੰ ਮੈਚ ਕਰ ਲੈਂਦਾ ਲੂਣ ਵਿੱਚ ਰਚ ਜਾਂਦਾ ਵਿੱਚ।
ਜੀ- ਜੀ-ਜੀ ਨਮਕ ਮਿਰਚ, ਹਲਦੀ ਇਹ ਤਿੰਨੇ ਚੀਜ਼ਾਂ ਤੇ ਇੱਕ ਪਾਓ ਭਾਜੀ ਮਸਾਲਾ ਪਾਣਾ।
ਹਾਂ ਜਦੋਂ ਸਬਜ਼ੀਆਂ ਰੱਖਣੀਆਂ ਨਾ ਉਹ ਚ ਹਲਕਾ ਜਿਹਾ ਨਮਕ ਪਾ ਦੇਣਾ ਰਚ ਜਾਂਦਾ ਸਬਜ਼ੀ ਵਿੱਚ।
ਅੱਛਾ-ਅੱਛਾ।
ਹਾਂ ਥੋੜ੍ਹਾ ਜਿਹਾ ਪਾ ਲਿਓ ਬਾਕੀ ਥੋੜ੍ਹਾ ਸ ਮਸਾਲੇ 'ਚ ਪਾ ਲਿਆ। ਕਿਉਂਕਿ ਮਸਾਲੇ ਜਿਹੜੇ ਬਜ਼ਾਰੀ ਹੁੰਦੇ ਉਹਨਾਂ 'ਚ ਵੀ ਨਮਕ ਥੋੜਾ ਬਹੁਤਾ।
ਹਾਂਜੀ-ਹਾਂਜੀ ਉਹਨਾਂ 'ਚ ਨਮਕ ਵਗੈਰਾ ਹੁੰਦਾ।
ਬੜਾ ਵੇਖ ਕੇ ਪਾਉਣਾ ਪੈਂਦਾ ਨਾਲ ਤੁਸੀਂ ਜਦੋਂ ਕਦੇ ਬਣਾਓਗੇ ਚਟਨੀ ਬਣਾ ਲੈਣਾ ਚਾਹੇ ਤੁਸੀਂ ਟਮਾਟਰ ਸੋਸ ਵਾਲੇ ਬਣਾ ਲਉ ਪਿਆਜ ਕੱਟ ਬੁਲੀ ਵਾਲ ਲਉ ਗਾੜੇ-ਗਾੜੇ
ਜੀ-ਜੀ।
ਪਿਆਜ ਪਾ ਲੋ ਲੰਬੇ-ਲੰਬੇ ਸਵਾਦ ਲੱਗਦੇ ਆ।
ਹਾਂਜੀ-ਹਾਂਜੀ ਬੱਸ ਇਹਨੂੰ ਫੇਰ ਤੜਕਾ ਕਦ ਲਗਾਣੇ ਹੋ ਜਿਵੇਂ ਕਿ ਤੁਸੀਂ ਉਹਦ ਤੜਕਾ ਤੜਕਾ ਕਿਹਦਾ ਲਗਾਉਣੇ ਓ ਬਟਰ ਦਾ ਕੀ ਤੇਲ ਵਗੈਰਾ ਜਾਂ
ਨਹੀਂ ਉਹਦੇ 'ਚ' ਤਾਂ ਥੋੜ੍ਹਾ ਜਿਹਾ ਹਲਕਾ ਜਿਹਾ ਤੇਲ ਹੀ ਪਾਣੇ ਆ ਉਹ ਜਦੋਂ ਅਸੀਂ ਖਾਣੀ ਹੈ ਨਾ ਉਦੋਂ ਮੱਖਣ ਪਾ ਲੈਂਣੇ ਆ ਉੱਪਰ
ਅੱਛਾ-ਅੱਛਾ, ਅੱਛਾ-ਅੱਛਾ, ਨਹੀਂ ਠੀਕ
ਕਈ ਲਾ ਵੀ ਲੈਂਦੇ ਮੱਖਣ ਜਿੰਨ੍ਹਾਂ ਦੀ ਥੋੜ੍ਹੀ ਬੱਚੇ ਖੁੱਲੀ ਚੀਜ਼ ਖਾਂਦੇ ਆ ਨਾ ਥੋੜ੍ਹੀ ਸਆਦ ਨਾਲ, ਫੇਰ ਅਸੀਂ ਤੇਲ ਪਾ ਕੇ ਤੜਕਾ ਲਾ ਲੈਂਣੇ ਆ ਨਾ ਫੇਰ ਉੱਤੋਂ ਮੱਖਣ ਦੇ ਦੀਣੇ ਆ ਪਾ ਕੇ
ਅੱਛਾ-ਅੱਛਾ, ਨਹੀ-ਨਹੀ ਠੀਕ ਏ
ਘਰ ਦਾ ਕੱਢ ਲਉ ਤੇ ਵੈਸੇ ਥੋੜ੍ਹਾ ਜਿਹਾ ਪਾ ਵੀ ਦੀਨੇ ਵਿੱਚ ਸ-ਟੇਸਟ ਆ ਜਾਂਦਾ ਥੋੜ੍ਹਾ
ਅੱਛਾ।
ਨਾ ਹੋਏ ਤਾਂ ਫਿਰ ਅਸੀਂ ਇੰਝ ਹੀ ਫਿਰ ਉੱਪਰ ਪਾਉਣ ਵਾਸਤੇ ਘਰੋਂ ਕੱਢ ਲੈਂਣੇ ਆ ਉਹ ਪਾ ਦੀਣੇ ਆਂ। ਨਾ ਘਰ ਨਿਕਲ ਤੇ ਬਜ਼ਾਰੀ ਲੈ ਆਦਾ
ਠੀਕ ਐ, ਤੇ ਸਵਾਦ ਕਿਦਾ ਜਿਆਦਾ ਆਉਂਦਾ ਬਜਾਰੀ ਬਟਰ ਬਜ਼ਾਰੀ ਵਾਲੇ ਦਾ ਆਉਂਦਾ ਕਿ ਘਰ ਦੇ ਵਾਲੇ ਦਾ ਆਉਂਦਾ ਐ।
ਹਾਂ ਨਹੀਂ ਬਜ਼ਾਰੀ ਤੜਕੇ 'ਚ' ਪਾਣਾ ਨਾ ਤੇ ਬਾਜ਼ਾਰੀ ਵਾਲਾ ਪਾਲੋ ਥੋੜ੍ਹਾ ਸਵਾਦ ਆ ਜਾਂਦਾ। ਹਾਂ ਮੇਰੇ ਕੋਲ ਜਦੋਂ ਹੁੰਦਾ ਪਾ ਦੀਣੇ ਨਹੀਂ ਹੁੰਦਾ ਅਸੀਂ ਘਰ ਵਾਲੇ ਪਾ ਦੀਣੇ ਆ ਥੋੜਾ
ਠੀਕ
ਤੁਸੀਂ-ਤੁਸੀਂ ਬਜ਼ਾਰੀ ਪਾ ਲੈਣਾ ਜਦੋਂ ਬਣਾਉਗੇ।
ਫੇਰ ਬਾਅਦ ਚੋਂ ਜਿਵੇਂ ਕਿ ਉਹਨਾਂ ਦੇ ਵਿੱਚ ਅਸੀਂ ਬਾਜ਼ਾਰ 'ਚ' ਜਿਵੇਂ ਕਿ ਨਿੰਬੂ ਵਗੈਰਾ ਉਹ ਵੀ ਉੱਪਰ ਪਾ ਸਕਦੇ ਹਨਾ ਆਪਾਂ ਘਰੇ ਵੀ
ਹਾਂ-ਹਾਂ ਬੱਸ ਉੱਤੋਂ ਪਾ ਕੇ ਜਿਆਦਾ ਸਵਾਦ ਆਂਦਾ ਨਾ।
ਹਾਂਜੀ-ਹਾਂਜੀ।
ਹਾਂ।
ਤੇ ਮੈਂ ਵੀ ਇੱਕ ਵਾਰੀ ਹੁਣ ਘਰੇ ਬਣਾ ਕੇ ਟਰਾਈ ਜ਼ਰੂਰ ਕਰਾਂਗੀ ਇਹ ਵਾਲੀ ਪਾਉ ਭਾਜੀ ਘਰੇ ਵੀ, ਬਜ਼ਾਰੀ ਤਾਂ ਕਾਫ਼ੀ ਵਾਰੀ ਖਾ ਲੀ ਹੁਣ ਘਰੇ ਵੀ
ਫਿਰ ਮੰਮੀ-ਡੈਡੀ ਨੂੰ ਸਵਾਦ ਦਾ ਪਤਾ ਲੱਗ ਜਾਂਦਾ। ਮੰਮੀ ਨੇ ਬਣਾਈ ਨਾ ਤੁਹਾਡੇ
ਨਹੀਂ-ਨਹੀਂ, ਸਾਡੇ ਇੱਧਰ ਚੰਗੀ ਵਧੀਆ ਵਾਲੇ ਪਾਉ ਨੀ ਮਿਲਦੇ ਨਾ ਇੱਧਰ ਹੈ ਨੀ ਇਹ ਚੀਜ਼
ਅੱਛਾ, ਪਾਉ ਨੀ ਮਿਲਦੇ।
ਨਹੀਂ ਪਾਉ ਨਹੀਂ ਮਿਲਦੇ ਇੱਧਰ ਬੱਸ ਅਗਰ ਪਾਉ ਮਿਲਦੇ ਨੇ ਬੱਸ ਥੋੜੇ ਲੋਹ ਕੁਆਲਿਟੀ ਦੇ ਮਿਲਦੇ ਨੇ ਕੁਛ ਵਧੀਆ ਵਾਲੇ ਨਹੀਂ ਮਿਲਦੇ ਜੀ-ਜੀ-ਜੀ, ਤੇ ਇੱਧਰ ਮੈਨੂੰ ਥੋੜਾ ਉਹ ਹੁੰਦਾ ਗਾ ਨਾ ਪੇਕੇ ਤਾਂ ਮੈਨੂੰ ਇੱਧਰ ਨਾ ਸਾਡਾ ਥੋੜਾ ਦੂਸਰੇ ਏਰੀਆ 'ਚ' ਆ ਗਿਆ ਨਾ ਘਰ
ਅੱਛਾ-ਅੱਛਾ
ਤੇ ਇੱਧਰ ਹਲੇ ਜਿਵੇਂ ਕਿ ਪੇਂਡੂ ਟਾਈਪ ਇੱਕ ਤਰ੍ਹਾਂ ਦਾ ਹੁੰਦਾ ਨਾ ਬਸ ਜਿਵੇਂ ਪੇਂਡੂ ਟਾਈਪ ਵੀ ਨੀ ਕਹਿ ਸਕਦੇ ਹੈ ਤੇ ਸ਼ਹਿਰ ਹੈ ਇੱਕ ਤਰ੍ਹਾਂ ਦਾ ਵੱਡੇ-ਵੱਡੇ ਸ਼ਹਿਰਾਂ ਵਿੱਚ ਜਿਸ ਤਰ੍ਹਾਂ ਆਂਦੇ ਆ ਨਾ ਡੋਸਾ ਵਗੈਰਾ, ਡੋਕਲਾ ਇਹ ਸਭ ਕੁੱਛ ਇਹ ਕੁੱਛ ਇੱਧਰ ਨਹੀਂ ਐ।
ਅੱਛਾ!
ਜੀ-ਜੀ-ਜੀ
ਤੁਸੀਂ ਘਰ ਵੀ ਥੋੜ੍ਹਾ ਬਹੁਤਾ ਕਰ ਲਿਆ ਕਰੋ ਨਾ। ਟੇਸਟ ਕਰ ਲਿਆ, ਘਰ ਬਣਾ ਲਿਆ ਹੋਰ ਕੀ
ਹਾਂਜੀ-ਹਾਂਜੀ, ਨਹੀਂ-ਨਹੀਂ ਮੈਂ ਬਣਾਵਾਂਗੀ ਘਰੇ ਬਸ, ਥੋੜ੍ਹੀ ਹੁਣ ਗਰਮੀ ਵੀ ਕਾਫ ਹੋ ਗਈ ਨਾ
ਹਾਂ ਗਰਮੀ 'ਚ' ਵੀ ਬਸ ਕੰਮ ਨੀ ਕਰਦਾ ਨਾ ਉਹ ਜੀਅ ਨਹੀਂ ਕਰਦਾ ਰੋਟੀ-ਪਾਣੀ ਬਣਾਉਣ ਦਾ
ਕੋਈ ਨਹੀਂ ਕਰਦਾ।
ਮੇਰੀ ਵੀ ਵਹੁਟੀ ਨੇ ਉਹ ਬਣਾਈਆਂ ਨਾ ਬੱਚਿਆਂ ਨੂੰ, ਹਾਂ ਬੱਚਿਆਂ ਨੂੰ ਆਲੂ ਵਾਲੇ ਬਣਾ ਦਿੱਤੇ ਆ ਫਰੈਂਚ ਰਾਈਸ ਬਣਾ ਕੇ ਦਿੱਤੇ ਆ।
ਅੱਛਾ!
ਆਲੂ ਵਾਲੇ ਫਿੰਗਰ ਚਿਪਸ ਆਲੂ ਵਾਲੇ ਉਹ ਬਣਾ ਕੇ ਦਿੱਤੇ ਸ਼ਾਮੀ ਬੱਚਿਆਂ ਨੂੰ ਹਾਂ ਬੱਚੇ ਬੜੇ ਮੰਗਦੇ ਫਿਰ ਕੁਝ ਖਾਣ ਨੂੰ ਫਿਰ ਵਹੁਟੀ ਨੇ ਬਣਾ ਤੇ। ਕਹਿੰਦੀ ਚਲ ਆ ਖਾ ਲਓ ਬਹਿ ਕੇ
ਜੀ-ਜੀ ਮੇਰੀ ਫਰੈਂਡਸ ਭਾਰੀ ਚੀਜ਼ ਤਾਂ ਮੈਂ ਬਣਾ ਦਿੰਨੀ ਆ ਆਪਣੇ ਬੱਚੇ ਲਈ ਬਣਾਏ ਸੀ।
ਹਾਂ। ਬੱਚਿਆਂ ਲਈ ਰੈਸਪੀ ਖਾ-ਖਾ ਲੈਂਦਾ ਬੱਚਾ ਖੁਸ਼ ਹੋ ਕੇ।
ਹਾਂਜੀ-ਹਾਂਜੀ।
ਹਾਂ, ਕੋਈ ਨੀ ਤੁਸੀਂ ਆਪਣੀ ਮੰਮੀ ਨੂੰ ਦੱਸ ਦੇਣਾ ਨਾ। ਪਾਓ ਭਾਜੀ ਬਣਾਉਣੇ ਹੋਏ ਨਾ ਮੰਮੀ ਨੂੰ ਦੱਸ ਦੇਣਾ। ਹਾਂ ਜਿੱਦਾਂ ਅਸੀਂ ਤੁਹਾਡੇ ਅੰਦਰ ਨਹੀਂ ਪਾਸ ਹੋਏ ਮਿਲਦੇ ਇਧਰ ਫਿਰ ਤੁਸੀਂ ਰਹਿੰਦੇ ਹੋ ਮਤਲਬ ਕਿ ਨਹੀਂ ਭਾਅ ਮਿਲਦਾ ਤੁਸੀਂ ਬਰੈੱਡ ਲੈ ਲਉ। ਹਾਂ, ਬ੍ਰੈੱਡ ਦਾ ਵੀ ਟੇਸਟ ਆ ਜਾਂਦਾ।
ਠੀਕ ਹੈ ਬ੍ਰੈਡ ਨੂੰ ਵੇਖ ਕੇ ਜ਼ਿਆਦਾ ਸਪਾਈ, ਕਰਾਰਾ ਕਰ ਲਿਆ ਨਾ।
ਹਾਂ, ਕਰਾਰਾ ਕਰਕੇ ਖਾ ਲੋ ਤੁਸੀਂ ਮੱਖਣ ਦੀ ਮ ਮੱਖਣ ਵਿੱਚ ਹੀ ਦਾਲ ਲੱਤਾ ਪਿਆ ਉੱਤੇ ਉਹ ਵੀ ਸੁਵਾਦ ਲੱਗਦਾ ਬੜਾ।
ਜੀ-ਜੀ।
ਹਾਂ, ਕਿਉਂਕਿ ਹਾਂ ਮੂੰਹ ਵਿੱਚ ਤਾਂ ਉਹਨੇ ਉਹਦੇ ਕੰਮ ਕਰਨਾ ਨਾ ਆਪਾ ਦਾ ਗਿੱਲਾ ਹੋ ਗਿਆ, ਹਾਂਜੀ।
ਹਾਂਜੀ ਇਹ ਵੀ ਸਹੀ ਏ ਦੇਖ 'ਚ' ਗਰਮੀ ਹੋਈ ਪਲੈਨ ਬਣਾਵਾਂਗੇ।
ਅੱਛਾ, ਤੁਸੀਂ ਆਪਣੀ ਮੰਮੀ ਕੋਲ ਦੱਸ ਦੇਣਾ ਨਾ ਮੰਮੀ ਬਣਾਈ ਜਾਏਗੀ ਨਾ।
ਹਾਂਜੀ-ਹਾਂਜੀ।
ਮੇਨ- ਮੇਨ ਚੀਜ਼ਾਂ ਪਾ ਲੋ ਹੋਰ ਕੀ ਜਿਆਦਾ ਸਬਜੀਆਂ ਨਾ ਪਾਓ।
ਹਾਂਜੀ-ਹਾਂਜੀ ਨਹੀਂ-ਨਹੀਂ ਮੈਂ ਨਹੀਂ ਮੇ ਸਹੀ ਏ।
ਗੋਭੀ, ਫੁੱਲ ਗੋਭੀ ਜ਼ਿਆਦਾ ਸਵਾਦ ਲੱਗਦੀ ਏ। ਹੋਰ ਪੇਠਾ ਹੋ ਗਿਆ ਥੋੜ੍ਹਾ ਘੀਆ ਹੋ ਗਿਆ।
ਆਲੂ ਸਹੀ ਹੁੰਦੇ ਆ।
ਹਾਂਜੀ।
ਇਹ ਵੀ ਕਈ ਆਲੂ ਹੁੰਦੇ ਨੇ
ਹਾਂ ਆਪਣੀ ਮਰਜ਼ੀ ਹੈ ਆਲੂ ਪਾਉਣ ਵਾਲੇ ਪਾਉਂਦੇ ਆ ਹਾਂ ਆਲੂ ਵੀ ਅ ਅੱਛੇ ਲੱਗਦੇ ਆ ਖਾ ਲੈਂਦੇ ਆ ਹਾਂ।
ਠੀਕ ਹੈ, ਠੀਕ ਹੈ।
ਬਾਹਰ।
ਤੇ ਚਲੋ ਕੋਈ ਗੱਲ ਨੀ ਇਹ ਵੀ ਵਧੀਆ ਗਾ ਰ ਅਗਰ ਘਰੇ ਬਣਾਵਾਂਗੇ ਤਾਂ ਮੇ ਬੱਚੇ ਵੀ ਵਧੀਆ ਖਾ ਸਕਦੇ ਆ ਬਜ਼ਾਰੀ ਦਾ ਪਤਾ ਨੀ ਹੁੰਦਾ ਨਾ ਸਬਜ਼ੀਆਂ।
ਹਾਂ ਨਹੀਂ ਪਾਓ ਮਿਲਣਗੇ ਤੇ ਬਰੈਡ ਮੰਗਵਾ ਲੈਣਾ ਹੋਰ ਕੀ
ਹਾਂਜੀ- ਹਾਂਜੀ ਨਹੀਂ- ਨਹੀਂ ਬ੍ਰੈਡ ਮੰਗਵਾ ਲਾਂਗੇ ਉਹੀ ਫਿਰ ਸਹੀ ਲੱਗਿਆ।
ਠੀਕ ਹੈ ਤੇ ਬੈਕਰੀ ਤੋਂ ਪਤਾ ਕਰਨਾ ਪਏਗਾ ਨਾ।
ਜੀ- ਜੀ- ਜੀ ਬੇਕਰੀ ਵਗੈਰਾ ਤੇ ਸਾਰਾ ਦੇਖਣਾ ਪੈਣਾ ਵੀ ਡੇਟ ਵਗੈਰਾ ਵੀ ਦੇਖ। ਨੀ ਪੈਣੀ ਉਹਨਾਂ ਦੀ ਇਹ ਸਭ ਕੁਛ ਜੀ- ਜੀ- ਜੀ। ਤੇ ਹੋਰ ਸ ਘਰ ਬਾਰ ਸਭ ਵਧੀਆ।
ਹਾਂਜੀ ਠੀਕ ਹੈ ਸਭ।
ਕੋਈ ਗੱਲ ਨੀ ਤੁਸੀਂ ਸਾਡੇ ਘ ਘਰੇ ਆਓ ਬ ਮੈਂ ਤੁਹਾਨੂੰ
ਬਸ। ਮੇਰਾ ਬੇਟਾ ਕਹਿੰਦਾ ਸੀ ਮੰਮੀ ਤੂੰ ਮੇਰੇ ਨਾਲ ਚੱਲੀ ਤੇ ਮੈਂ ਕਿਹਾ ਨਹੀਂ ਕਾਕੇ ਚੰਗਾ ਨੀ ਲੱਗਦਾ ਅਗਲੇ ਕਹਿਣਗੇ, ਬਿਨਾਂ ਬੁਲਾਇਆ ਆ ਗਏ ਆ।
ਨਹੀਂ- ਨਹੀਂ, ਨਹੀਂ ਨਹੀਂ- ਨਹੀਂ।
ਅਤੇ ਮੈਂ ਕਿਹਾ ਅੱਛਾ ਨਹੀਂ ਲੱਗਦਾ ਤੂੰ ਚੱਲ ਰਹੇ ਆਪਾ ਹੀ ਕਹਿੰਦਾ ਨਹੀਂ ਮੰਮੀ ਤੁਸੀਂ ਮੇਰੇ ਨਾਲ ਚੱਲਣਾ ਕਿਧਰੇ। ਮੈਂ ਕਿਹਾ ਨਾ ਕਾਕੇ ਅਗਲਾ ਕੇ ਨਾ ਉਹਨਾਂ ਨੇ ਮੈਂ ਕਿਹਾ ਮੈਨੂੰ ਕਿਹਾ ਨੀ ਮੈਨੂੰ ਚੰਗਾ ਸ਼ਰਮ ਆਉਂਦੀ ਹੈ। ਕਹਿੰਦਾ ਨਹੀਂ ਕੁਛ ਨੀ ਹੁੰਦਾ ਕਾਹਦੀ ਸ਼ਰਮ ਆਣੀ ਹੈ।
ਹੋਰ
ਬਸ ਕਿਧਰੇ ਵੀ ਜਾਓ ਨਾ ਫਿਰ ਹੁੰਦਾ ਨਾ ਵੀ ਬੰਦਾ ਜੋ ਆਪ ਕਹੇ ਨਾ ਫਿਰ ਜ਼ਿਆਦਾ ਵਧੀਆ ਲੱਗਦਾ ਨਾ। ਤੇ ਮੈਂ ਕਿਹਾ ਮੈਨੂੰ ਸ਼ਰਮ ਆਉਂਦੀ ਆ ਆਪਣੇ ਆਪ। ਕਹਿੰਦਾ ਨਹੀ ਮੰਮੀ ਕੋਈ ਗੱਲ ਨੀ, ਮੈਂ ਕਿਹਾ ਨਹੀ ਕੋਈ ਨੀ ਫੇਰ ਸਹੀ ਮੈਂ ਤਾਂ ਉਹਨੂੰ ਮਨਾ ਕਰਦੀ ਫੇਰ ਸਹੀ ਅੱਗੋਂ ਬਾਲ ਕੇ ਦੇਖ ਜਦੋਂ ਕਦੇ ਮੌਕਾ ਮਿਲੇਗਾ ਘੁੰਮਣ ਦਾ।
ਜੀ- ਜੀ- ਜੀ ਨਹੀਂ- ਨਹੀਂ ਕੋਈ ਗੱਲ ਨਹੀਂ ਸੀ।
ਹੋਰ ਤੁਹਾਡੀ ਗੁੱਡੀਆਂ ਠੀਕ ਏ। ਗੁੱਡੀਆਂ ਤੁਹਾਡੇ ਕੋਲ, ਅੱਛਾ ਠੀਕ ਹੈ ਬੜੀ ਸਰਾਰਤ ਤਨ ਹੋਣੀ ਏ।
ਜੀ- ਜੀ -ਜੀ ਬੜੀ ਸ਼ਰਾਰਤੀ ਸੀ ਉਹ -ਉਹ ਨ ਰੋਈ ਜਾਂਦੀ ਹੈ ਮੈਂ ਕਿਹਾ ਚੱਲ ਮੈਂ ਦੋ ਮਿੰਟ ਗੱਲ ਕਰਕੇ ਨਾ ਫਿਰ ਮੈਂ ਕਿਉਂਕਿ ਰੈਸਪੀ ਦੱਸੀ ਜਾਂਦਾ ਸੀ ਨਾ ਮੈਂ ਕਿਹਾ ਪਹਿਲਾ ਰੈਸਪੀ ਸੁਣ ਲ ਫਿਰ ਬਾਦ ਵਿੱਚ ਦੇਖਾਂਗੀ, ਚਲੋ। ਹਾਂਜੀ- ਹਾਂਜੀ ਮੈਂ ਨਾ ਉਹਨੂੰ ਥੋੜਾ ਦੇਖ ਲਾ ਉਹਨੂੰ ਹਾਂਜੀ ਉਹਨੂੰ ਮੈਂ ਥੋੜ੍ਹਾ ਦੇਖ ਦੇਖਲਾਂ ਫਿਰ ਮੈਂ ਫਰੀ ਹੋ ਕੇ ਫਿਰ ਤੁਹਾਨੂੰ ਕੋਲ ਕਰਾਂਗੀ ਜੀ-ਜੀ-ਜੀ ਠੀਕ ਹੈ ਸਤਿ ਸ਼੍ਰੀ ਅਕਾਲ।
ਹਨਾ ਜ਼ਰੂਰਤ। ਤੁਹਾਨੂੰ ਪਸੰਦ ਆਏਗੀ।
ਹਾਂਜੀ - ਹਾਂਜੀ ਨਹੀਂ - ਨਹੀਂ ਮੈਂ ਜ਼ਰੂਰ ਬਣਾਵਾਂਗੀ ਠੀਕ ਹੈ, ਸ਼ਸ਼ੀ ਕਾਲ।
ਸਸਰੀ ਕਾਲ।